ਹੈਲੋ,
ਕੀ ਹਾਲ-ਚਾਲ ਜੀ, ਸਸ ਰੀ ਕਾਲ ਜੀ ਕੀ ਹਾਲ-ਚਾਲ
ਵਦੀਆ ਜੀ ਵਦੀਆ ਤੁਸੀਂ ਦੱਸੋ ਕਰ ਪਰਿਵਾਰ ਵਦੀਆ ਤੁਆਡਾ।
ਹਾਂਜੀ-ਹਾਂਜੀ।
ਹੋਰ ਕੀ ਕਰ ਰਏ ਓਂ ਜੀ।
ਮੈਂ ਕੰਮ ਕਰ ਰਿਆ ਸੀਗਾ।
ਕਰ ਕੇੜਾ ਕੰਮ
ਐ ਤਾਰਾਂ ਦਾ।
ਅੱਛਾ-ਅੱਛਾ, ਚਲੋ ਵਦੀਐ ਜੀ ਕੰਮ ਤੇ ਕਰਨਾ ਈ ਐ ਜੀ।
ਹਾਂਜੀ-ਹਾਂਜੀ।
ਬਿਨਾਂ ਕੰਮ ਤੋਂ ਥੋੜੀ ਕੰਮ ਚੱਲਨਾ।
ਹਾਂ-ਹਾਂ।
ਓ ਤੇ ਹੀ ਈ ਏ ਫੇਰ ਤਾਨੂੰ ਪਤਾ ਈ
ਹੋਰ ਦੱਸੋ
ਬਸ ਵਦੀਆ ਜੀ।
ਰੋਟੀ ਖਾਲੀ ਏ।
ਬਸ ਬਨਦੀ ਪਈ ਐ ਜੀ।
ਅੱਛਾ
ਹਾਂਜੀ, ਤੁਸੀਂ ਖਾਲੀ ਐ।
ਹਜੇ ਨੀ ਖਾਦੀ ਐ ਟੈਮ ਈ ਨੀ ਮਿਲਿਆ।
ਅੱਛਾ-ਅੱਛਾ, ਕੰਮ ਕਰਦੇ ਓਂ ਮਤਲਬ ਅਜੇ।
ਹਾਂਜੀ-ਹਾਂਜੀ।
ਚਲੋ ਵਦੀਐ ਜੀ। ਹੋਰ ਕੰਮ ਕਾਰ, ਕੰਮ ਕਾਰ ਵਦੀਐ ਤੁਆਡਾ। ਹੂੰ
ਹੂੰ
ਹੋਰ ਦੱਸੋ ਬਾਈ ਵਾ ਭਾਈ ਗਰਮੀ ਬੜੀ ਹੋਈਦੀ ਏ। ਗਰਮੀ ਇੰਨੀ ਹੋਈ ਏ ਪਰੇਸ਼ਾਨ ਹੋਗੇ ਗਰਮੀ ਤੋਂ, ਹਾਂਜੀ।
ਹੂੰ
ਹਰ ਸਾਲ ਗਰਮੀ ਪਰੇਸ਼ਾਨ ਬੜਾ ਕਰਦੀ ਐ ਰਾਤੀ ਲੈਟ ਚਲੇ ਜਾਂਦੀ ਐ। ਫੇਰ ਨੀਂਦ ਨੀ ਆਂਦੀ ਜੀ ਬਿਨਾਂ ਏਸੀ ਤੋਂ
ਗੁੰਮਸ ਬੜੀ ਹੋਈ ਦੀ ਗੁੰਮਸ ਵੀ ਏ।
ਹੂੰ, ਬਸ ਪਤਾ ਕੀ ਐ ਜੀ ਹੁਨੇ ਵੇਖੋ ਐਥੇ ਹੁਨੇ ਬਾਰਿਸ਼ ਆਈ ਐ ਦਸ ਮਿੰਟ
ਹੂੰ
ਫੇਰ ਧੁਪ ਨਿਕਲ ਆਈ ਏ ਓਏ ਹੋਏ ਓਨੇ ਹੋਰ ਗਰ ਗਰਮੀ ਕਰਤੀ।
ਆਹੋ ਐਈ ਐ ਦਿੱਕਤ ਕਰ ਰਈ ਐ ਬਸ।
ਹੂੰ, ਹੋਰ ਗਰਮੀ ਕਰਤੀ ਹੁਨ ਤੇ।
ਐ ਜੇ ਬਿਮਾਰ ਹੋਨੇ ਵਾਲੇ ਕੰਮ ਨੇ ਹੋਰ ਕੁਛ ਨੀ।
ਏਹ ਪਤਾ ਐਵੇਂ ਕਿਉਂ ਹੈਗਾ ਜੀ ਕਿਉਂਕਿ ਪੋਲਿਊਸ਼ਨ ਬੜਾ ਜ਼ਾਦਾ ਹੈਗਾ ਨਾ।
ਹਾਂ।
ਏਹ ਪੋਲਿਊਸ਼ਨ ਗਲੀਆਂ ਚ ਇੰਨੀ ਫੈਕਟਰੀ ਹੈਗੀਆਂ ਨੇ ਸਾਡੇ ਏਥੇ। ਥੋੜਾ ਗੰਦਾ ਧੂੰਆਂ ਹੈਗਾ, ਬੱਚੇ ਨੂੰ ਬੜਾ ਇਫ਼ੇਕਟ ਪੈਂਦਾ ਗੰਦੇ ਧੂਏ ਦਾ।
ਉਹ ਤੇ ਦਿੱਕਤ ਆ ਜਾਂਦੀ ਸਾਰੀ।
ਹਾਂਜੀ। ਐਹ ਪਤਾ ਕੀ ਏ ਜੈਵੇਂ ਇੰਡਸਟਰੀ ਏਲੀਏ ਹੈਗਾ ਨਾ, ਏ ਏਕ ਸਾਈਡ ਤੇ ਹੋਣੀ ਚਾਈਦੀ ਸਾਰੀ ਫੈਕਟਰੀਆਂ ਜੈਵੇਂ ਐਹ ਗਲੀ-ਗਲੀ ਚ ਹੈਗੀਆਂ ਨੇ ਨਾ, ਐਦਾਂ ਨਈ ਹੋਣੀ ਚਾਈਦੀ।
ਓਹ ਤੇ ਹੈ ਈ ਏ। ਪਰੇਸ਼ਾਨ ਈ ਬੜਾ ਬੰਦਾ ਹੋ ਜਾਂਦਾ, ਪਰੇਸ਼ਾਨ ਬੜਾ ਹੋ ਜਾਂਦਾ ਬੰਦਾ।
ਬੜਾ ਜਾਏਦਾ ਜੀ।
ਕਰੀਏ ਤੇ ਕਰੀਏ ਕੀ?
ਅਮ ਪ ਅਗਰ ਪਲਊਸ਼ਨ ਆਲੇ ਆਂਦੇ ਨੇ ਗਲੀ ਚ?
ਹਾਂ ਪੰਜ ਵਜੇ, ਪੰਜ ਵਜੇ ਤੇ ਬਾਦ ਨਿੰਦਰ ਆਂਦੀ ਏ।
ਓਈ ਤੇ
ਸਵੇਰੇ ਉੱਠਣ ਦਾ ਦਿਲ ਨੀ ਕਰਦਾ।
ਸਈ ਗੱਲ ਏ ਜੀ, ਗਰਮੀ ਬੜੀ ਏ ਨਾ ਜੀ। ਗਰਮੀ ਬੋਹਤ ਏ, ਸਰਦੀਆਂ ਵਧੀਆ ਨੇ ਫੇਰ ਵੀ।
ਹੈਂ?
ਮੈਂ ਕੇਆ ਸਰਦੀਆਂ ਵਧੀਆ ਨੇ, ਬੰਦਾ ਸ਼ਰੀਰ ਵਧੀਆ ਰੇਹੰਦਾ ਸਰਦੀਆਂ
ਹੋਰ ਜੋ ਮਰਜੀ ਕਰ ਲੇ ਬੰਦਾ।
ਕੁਛ ਵੀ ਕੰਮ ਕਰ ਲਏ, ਕੋਈ ਵਧੀਆ, ਵਧੀਆ ਲੱਗਦਾ ਏ ਸ਼ਰੀਰ।
ਗਰਮੀ ਚ ਤੇ ਪੈ ਬੰਦਾ ਕੰਮ ਹੀ ਨੀ ਕਰ ਸਕਦਾ।
ਓਹੀ ਤੇ ਗੱਲ ਏ ਨਾ, ਗਰਮੀ ਚ ਕੰਮ ਵੀ ਬੜਾ ਮੁਸ਼ਕਲ ਏ ਸੋਹਣਾ ਈ ਰਾਤੀ ਵੀ ਏਡਾ ਦਿੱਕਤ ਆਂਦੀ ਏ, ਲੈਟ ਚਲੇ ਜਾਏ ਮੈਂ ਕੇਹੰਨਾ ਸਾਰੀ ਰਾਤ ਖ਼ਰਾਬ।
ਓਈ ਤੇ।
ਬੰਦੇਆਂ ਨੇ ਸਵੇਰੇ ਕੰਮ ਜਾਣਾ ਹੁੰਦਾ ਏ, ਉਹਨਾਂ ਆਸਤੇ ਕਿੰਨੀ ਦਿੱਕਤ ਹੈਗੀ।
ਫੇਰ ਕਰੀਏ ਤੇ ਕਰੀਏ ਕੀ, ਕੀ ਕਰੀਏ?
ਏਹ ਤੇ ਜੀ ਪਤਾ ਏ ਕੀ ਹੈ ਏਹ ਸਰਕਾਰ ਈ ਕਰ ਸਕਦੀ ਜੋ ਕਰ ਸਕਦੀ ਹੈ। ਆਪਣੇ ਜਨਤਾ ਦੇ ਵੱਲ ਤੋਂ ਥੋੜ੍ਹੀ ਕੁਛ ਹੈਗਾ।
ਹਾਂ-ਹਾਂ।
ਜਨ ਏਹ ਦੇ ਸਰਕਾਰ ਨੂੰ ਨੌਕਰੀ ਦੇਣੀ ਚਾਈਦੀਆਂ ਜਾਦਾ ਤੋਂ ਜਾਦਾ।
ਹੋਰ ਅੱਜ ਕੱਲ੍ਹ ਕਿਤੇ ਨੌਕਰੀਆਂ, ਨੌਕਰੀਆਂ ਤੇ ਖ਼ਤਮ ਹੋ ਗਈ ਏ।
ਬਿਲਕੁਲ ਖਤਮ ਜੀ ਪੜ੍ਹੇ ਲਿਖੇ ਵੇਲੇ ਬੈਠੇ ਦੇ ਨੇ, ਤੁਸੀਂ ਏਹ ਹਿਸਾਬ ਲਾ ਲਓ।
ਨੌਕਰੀਆਂ-ਨੌਕਰੀਆਂ ਸਭ ਖ਼ਤਮ ਕਰਦੀਆਂ ਜੇ।
ਹਮ। ਤੁਸੀਂ ਵੀ ਏਹ ਸਾਬ ਲਾਓ ਬੰਦੇ ਬੱਚੇਆਂ ਨੇ ਏਡੀ ਲਾਖ-ਲਾਖ ਰੁਪਏ ਦੀ ਪੜ੍ਹਾਈਆਂ ਕੀਤੀਆਂ। ਤਿੰਨ-ਤਿੰਨ ਸੈਲਰੀ ਦਿੰਦੇ ਨੇ ਦਾਸ ਪੰਦਰਾਂ-ਪੰਦਰਾਂ ਹਜ਼ਾਰ ਰੁਪਏ ਬਾਸ।
ਹਾਂ ਫੇਰ ਓਹਦੇ ਚ ਕੀ ਹੋਏਗਾ? ਆਪਣਾ ਖਰਚਾ ਕਰੇ ਦਾ ਯਾ ਬਾਹਰ ਦਾ ਖਰਚਾ ਕਰੇਗਾ।
ਓਈ ਤੇ ਪੈਟਰੋਲ ਪਵਾਏਗਾ, ਕਾਰ ਦਾ ਖਰਚਾ ਕਰੇਗਾ, ਕਾਰ ਚਲਾਏਗਾ, ਅਪਣਾ ਖਰਚ ਯਾਰ ਕੀ ਕਰੇ? ਬੰਦਾ ਪੈਹੇ ਜੋੜੇਗਾ ਮਤਲਬ ਈ ਨੀ ਹੈ ਜੀ ਨਹੀਂ ਹੁੰਦਾ ਕਾਰ ਦਾ ਖਰਚਾ ਰਾਸ਼ਨ ਪਾਣੀ ਨੀ ਹੁੰਦਾ।
ਹਾਂ।
ਬੱਚੇਆਂ ਨੂੰ ਪੜ੍ਹਾਏਗਾ, ਬੱਚੇਆਂ ਦੇ ਖਰਚੇ ਕਰੇਗਾ, ਕੀ ਜੋੜੇਗਾ? ਤੇ ਕੀ ਬਿੱਲ, ਕਿੰਨੇ ਬਿਜਲੀ ਦੇ ਬਿੱਲ ਭਰੋ।
ਹੂੰ, ਦਿੱਕਤ ਤੇ ਐਧਰ ਐ, ਐਹੀ ਤੇ ਪਰੇਸ਼ਾਨੀ ਹੈਗੀ ਐ, ਹੋਰ ਕੋਈ ਪਰੇਸ਼ਾਨੀ ਨਹੀਂ ਆ, ਪਰੇਸ਼ਾਨੀ ਇਸ ਚੀਜ਼ ਦੀ ਐ ਬੰਦਾ ਕਰੇ ਤੇ ਕਰੇ ਕੀ, ਫੇਰ ਇਹਦੇ ਚ ਛੁੱਟੀ ਮਾਰ ਲਏ ਬੰਦਾ ਦਿਹਾੜੀ ਕੱਢ ਲੇਗਾ।
ਹਾਂ, ਸਹੀ ਗੱਲ।
ਹਾਂ।
ਅੱਜ-ਕੱਲ ਤੇ ਬੰਦਾ ਛੁੱਟੀ ਮਾਰ ਨੀ ਸਕਦਾ।
ਹਾਂ, ਹਾਂ ਤੇ ਮਜਬੂਰੀ ਵਿੱਚ ਤਾਂ ਵੀ ਕੰਮ ਚ ਜਾਏਗਾ।
ਉਹ ਤੇ ਹੈ ਈ ਐ ਜੀ, ਪਤਾ ਕੀ ਏ ਖ਼ਰਚ ਜਿਸ ਹਿਸਾਬ ਦੀ ਕਮਾਈ ਏ ਨਾ ਖ਼ਰਚ
ਹਾਂ, ਓ ਤੇ ਹੈ ਈ ਏ।
ਬੰਦਾ ਬੰਨ ਚੁੱਕਿਆ ਨਾ ਬਿਨਾਂ ਕੰਮ ਤੋਂ, ਉਹ ਇੱਕ ਪਰਸੈਂਟ ਵੀ ਨਹੀਂ ਲਿਆ ਸਕਦਾ। ਜਿਹੜਾ ਮਿਡਲ ਕਲਾਸ ਹੋਏਗਾ, ਉਹ ਨਹੀਂ ਰਹਿ ਸਕਦਾ।
ਹਾਂ।
ਔਰ ਜਿਹੜਾ ਉਹ ਹੈਗਾ ਅਮੀਰ ਬੰਦੇ, ਉਹਨਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਐ। ਉਹਨਾਂ ਲਈ ਏਡਾ ਬੈਨ ਇਨਵੈਸਟ ਕੀਤਾ ਵਾ।
ਹਾਂ।
ਉਹ ਮਜ਼ੇ ਲੈ ਰਹੇ, ਆਪਣਾ ਆਰਾਮ ਨਾਲ ਜ਼ਿੰਦਗੀ ਜੀਅ ਰਹੇ ਨੇ।
ਹੋਰ।
ਪਤਾ ਕੀ ਮਿਡਲ ਕਲਾਸ ਬੰਦੇ ਬਾਰੇ ਤਾਂ ਸੋਚਣਾ ਹੀ ਪਏਗਾ ਨਾ, ਗਰੀਬ ਬਾਰੇ ਮਿਡਲ ਕਲਾਸ ਬਾਰੇ। ਸਰਕਾਰ ਕੁਛ ਸੋਚਦੀ ਨੀ ਇਹਨਾਂ ਬਾਰੇ।
ਗਰੀਬ, ਗਰੀਬ ਬੰਦੇ ਬਾਰੇ ਕੋਈ ਨੀ ਸੋਚਦਾ।
ਨਾ ਜੀ ਨਾ, ਗਰੀਬ ਬੰਦੇ
ਸੋ ਬਾਰ ਉਹਨੂੰ ਦਿੰਦੇ ਜਾਏਗੇ ਦਿੰਦੇ ਜਾਏਗੇ, ਗ਼ਰੀਬ ਬੰਦਾ ਕਿੱਥੇ ਜਾਏਗਾ।
ਗ਼ਰੀਬ ਬੰਦੇ ਨੂੰ ਪੁੱਛਦਾ ਹੀ ਨਹੀਂ ਕੋਈ ਵੀ, ਕੋਈ ਵੈਲਿਊ ਨੀ ਹੈਗੀ ਉਹਦੀ।
ਹੈਂ
ਮੈਂ ਕਿਆ ਗਰੀਬ ਬੰਦੇ ਦੀ ਕੋਈ ਵੈਲਿਊ ਨਹੀਂ ਹੈਗੀ।
ਆਹੋ।
ਉਹੀ ਤੇ ਗੱਲ ਐ ਨਾ।
ਹੂੰ।
ਘਰ ਦੀ ਵੈਲਿਊ ਹੈਗੀ ਐ, ਭਾਵੇਂ ਉਹ ਕੁਛ ਵੀ ਕਰ ਰਹੇ ਹੋ ਸਭ ਵਧੀਆ ਲੱਗਦਾ ਉਹਨੂੰ, ਹਾਂਜੀ।
ਹੂੰ।
ਸਹੀ ਗੱਲ ਹੈਗੀ ਐ ਬਸ, ਬੰਦੇ ਨੂੰ ਕੰਮ ਸਰਕਾਰ ਨੂੰ ਚਾਹੀਦਾ ਕਿ ਜਦੋਂ ਜ਼ਿਆਦਾ ਕੰਮ ਦੇ, ਔਰ ਸੈਲਰੀ ਵਧੀਆ ਦੇਵੇ, ਖ਼ਰਚੇ ਜਿਸ ਹਿਸਾਬ ਦੇ ਵਧਾਏ ਹੋਏ ਮੋਦੀ ਨੇ। ਤੇ ਉਹ ਸਾਡੇ ਸੈਲਰੀ ਵੀ ਤੇ ਦੇਵੇ ਨਾ।
ਉਹ ਤੇ ਗੱਲ ਸਹੀ ਕਹਿ ਰਹੇ ਹੋ।
ਇੱਕ ਸੌ ਤਿੰਨ ਰੁਪਏ ਲੀਟਰ ਪੈਟਰੋਲ ਕਰਤਾ ਵੇਖੋ। ਪਹਲੇ ਕਿਸੀ ਟੈਮ ਪੰਜਾਹ ਰੁਪਏ ਲੀਟਰ ਹੈਗਾ ਸੀ ਪਹਿਲੇ ਪੈਟਰੋਲ ਪੰਜਾਹ।
ਆਹੋ ਫਿਰ ਸਤਾਨਵੇਂ ਰੁਪਏ ਹੋਇਆ, ਸਤਾਨਵੇਂ ਵੀ ਹੋਇਆ, ਹੁਣ ਤੇ ਇਕਦਮ ਵਧਾ ਤਾ।
ਹੁਣ
ਹਾਂਜੀ।
ਹਾਂ ਟੈਕਸ ਬੜਾ ਮਾਰਨ ਲੱਗ ਗਏ ਨਾ।
ਆਹੋ ਟੈਕਸ ਦਾ ਚੱਕਰ ਰਹਿ ਗਿਆ ਸਾਰਾ।
ਹਰ ਚੀਜ਼ ਚ ਹੀ ਟੈਕਸ ਹਰ ਚੀਜ਼ ਹੀ ਐਸੀ ਕੋਈ ਚੀਜ਼ ਨੀ ਐ ਜਿਹਦੇ 'ਚ ਟੈਕਸ ਨੀ ਐ।
ਅਗਰ ਤੁਸੀਂ ਪ੍ਰੋਪਰਟੀ ਵੀ ਲੈਣੀ ਐ‌ ਨਾ ਘੱਟ ਤੋਂ ਘੱਟ ਚਾਲੀ ਪੰਜਾਹ ਲੱਖ ਦੀ ਵੀ ਉਹਦੇ ਚ ਵੀ ਟੈਕਸ ਹੈਗਾ।
ਆਹੋ।
ਹੁਣ ਤੁਸੀਂ ਉਹ ਲਾ ਲਓ, ਦੁਬਈ ਹੈਗਾ ਜਾਏ
ਹੂੰ।
ਦੁਬਈ ਚ ਜਿੰਨਾ ਮਰਜ਼ੀ, ਕਰੋੜਾਂ ਦੀ ਪ੍ਰੋਪਰਟੀ ਖਰੀਦੇ ਲੋ ਤੁਸੀਂ ਕੋਈ ਟੈਕਸ ਨੀਂ ਹੈਗਾ ਉੱਥੇ
ਅੱਛਾ ਜੀ।
ਹਾਂ।
ਹਿੰਦੁਸਤਾਨ ਚ ਟੈਕਸੀ ਹੀ ਟੈਕਸ ਏਂ।
ਦੁਬਈ ਚ ਇੱਕ ਪਰਸੈਂਟ ਵੀ ਟੈਕਸ ਨੀ ਹੈਗੇ, ਜਿਵੇਂ ਬੰਦਾ ਬਾਹਰ ਜਾਂਦਾ ਨਾ ਕੋਈ ਕੰਟਰੀ ਜਾਂਦਾ ਐ ਉੱਥੇ ਕਈ ਕੰਟਰੀਆਂ ਹੈਗੀਆ, ਉੱਥੇ ਟੈਕਸ ਪੇਅ ਕਰਨਾ ਪੈਂਦਾ ਐ ਦੁਬਈ ਚ ਨੀ ਟੈਕਸ ਪੇਅ ਕਰਨਾ ਪੈਂਦਾਂ।
ਅੱਛਾ।
ਹਾਂ, ਉਹ ਸੇਫ ਕੰਟਰੀ ਆ ਨਾ ਜੀ ਬੜੀ
ਡੇਰੇ ਮਾਸ ਉੱਧਰ ਜਾਣਾ ਈ ਆ ਗਾਜੀਆਬਾਦ ਵਿਆਹ ਨੀ ਹੈਗਾ।
ਹਾਂ
ਜਾਵਾਂਗੇ, ਅੱਛਾ ਹਵਾਂ ਲੈ ਰਿਆ ਨਾ ਹੈਂ
ਮੈਂ ਕਹਿ ਰਿਹਾ ਜੀ, ਅੱਜ ਕੱਲ ਤਾਂ ਬੜੀ ਮਹਿੰਗਈ ਹੋਗੀ ਏਂ।
ਬੜੀ ਜ਼ਿਆਦਾ।
ਤੁਸੀਂ ਦੁਬਈ ਚ ਨਾ ਇਹ ਹਿਸਾਬ ਲਾ ਲਓ, ਉੱਥੇ ਨਾ ਕੋਈ ਚੋਰੀ ਨੀਂ ਕਰ ਸਕਦਾਂ ਦੁਬਈ ਚ
ਅੱਛਾ ਜੀ।
ਹਾਂ, ਉੱਥੇ ਨਾ ਇੱਕ ਬੰਦੇ ਨੇ ਐਕਸਪੈਰੀਮੈਂਟ ਕੀਤਾਂ ਸੀ। ਉਹਨੇ ਆਪਣੀਂ ਕਾਰ ਦੀ ਕਾਰ ਦੀ ਚਾਬੀ ਰੱਖੀ ਉਹਨੇ ਮੇਨ ਰੋਡ ਤੇ ਸੋਨੇ ਦੀ ਚੇਨ ਰੱਖੀ ਤੇ ਕਾਰ ਔ ਫ਼ੋਨ ਰੱਖਿਆਂ ਆਈਂ ਫ਼ੋਨ ਸਤਰਾ ਪ੍ਰੋ ਕਿਸ ਦੀ ਹਿੰਮਤ ਨੀਂ ਐ ਕਿ ਉਹਨੂੰ ਚੱਕ ਲੇ, ਕਿਸ ਦੀ ਹਿੰਮਤ ਨੀਂ ਐ
ਹਾਂ, ਏਦਾ ਨਾਲ ਹੀ ਤੁਰ ਕੇ ਜਾਏਗਾ।
ਉਹ ਇੱਥੇ ਤੇ ਮੈਂ ਕਹਿੰਨਾਂ ਕਿ ਲੋਕਾਂ ਦੇ ਘਰ ਵੱੜ ਕੇ ਕੱਢ ਲੇਦੇ ਨੇਂ
ਹੂੰ।
ਉੱਥੇ ਮਤਲਬ ਨੀ ਹੈਗੀ ਚੋਰੀ ਹੋਜ਼ੇ
ਏਧਰ ਤੇ ਮਿੰਟ ਤੋਂ ਪਹਿਲੇ ਹੀ ਸਾਬ ਕਿੱਧਰ ਗਿਆ ਕਿੱਧਰ ਨਈ
ਹਾਂ- ਹਾਂ।
ਓਹੀ ਤੇ।
ਪਤਾ ਕੀ ਏ ਜੀ, ਸਰਕਾਰ ਵਧੀਆਂ ਹੈਗੀ ਐਂ ਹੈ ਨਾ ਦੁਬਈ ਦੀ
ਹਾਂ।
ਸਾਰਾਂ ਕਾਨੂੰਨ ਉਹਨਾਂ ਦੇ ਹੱਥ ਵਿਚ ਹੈਗਾ, ਇੱਥੇ ਦੀ ਸਰਕਾਰ ਕੀ ਕਰੇ ਇੱਥੇ ਕਰਪਸ਼ਨ ਏਨਾ ਹੈਗਾ। ਹਰ ਚੀਜ਼ ਚ ਪੈਹਾ ਖਾਂਦੇ ਨੇਂ
ੳਹੀ‌ ਤੇ।
ਜਿਹੜੀ ਦਸ ਦੀ ਚੀਜ਼ ਆ, ਉਹ ਪੰਜਾਹ ਦੀ ਦਿੰਦੇਂ ਨੇਂ
ਹੂੰ, ਏਧਰ ਦੇ ਬਸ ਬੁੜਾ ਬੁਰਾ ਹਾਲ ਏ ਏਧਰ, ਹਿੰਦੁਸਤਾਨ ਦਾ ਬੜਾ ਬੁਰਾ ਹਾਲ ਏ ਸਮੈਕਿਏ ਹੈਗੇ ਨੇ ਬੜੇ
ਅਰੇ ਸਮੈਕੀਏ ਤੁਸੀਂ ਵੇਖਦੇ ਨੀ ਘਰ ਦੇ ਅੰਦਰ ਵੜ ਕੇ ਚੋਰੀਆਂ ਕਰ ਲੇਦੇ ਨੇ ਮਾਰ ਦਿੰਦੇਂ ਨੇ ਕੀਹਨੂੰ
ਆਹੋ।
ਇਹ ਤਾਂ ਹੀ ਕਰ ਰਹੇ ਨਾ ਕੰਮ ਧੰਦਾ ਨੀ ਹੈ ਨਾ ਉਹਨਾਂ ਕੋਲ ਵੀ ਕੋਈ ਕੰਮ ਨੀ ਹੈਗਾ। ਅਗਰ ਉਹਨਾ ਨੂੰ ਵੀ ਕੰਮ ਧੰਦਾ ਹੋਵੇ ਉਹਨਾਂ ਨੂੰ ਕੀ ਲੋੜ ਐ ਚੋਰੀ ਕਰਨ ਲਈ।
ਅਰੇ ਯਾਰ ਮੈ ਕਿਹਾ ਦਾ ਖਰਚਾ ਵੀ ਵਖਲੋ ਕਿੰਨਾ ਐ।
ਉਹ ਤੇ ਹੈ ਹੀ ਏ। ਲੱਖ- ਲੱਖ ਪਤਾ ਨੀ ਕਿੰਨਾ ਨਸ਼ਾ ਕਰਦੇ ਨੇ ਉ।
ਯਾਰ ਇੱਕ- ਇੱਕ ਦਿਨ ਚ ਭੈਣਚੌ ਹਜ਼ਾਰ ਰੁਪਏ ਦਾ ਖਰਚਾ ਐ।
ਤੇ ਮਾਰ ਵੀ ਬੜੀ ਖਾਂਦੇ ਨੇ ਫੇਰ।
ਉ ਸਈਉ ਵਾਲੇ ਫੇਰ ਤੇ ਮਾਰੇ ਗੇ ਈ।
ਉਹ ਤੇ ਹੈ ਹੀ ਐ ਫੇਰ, ਚੋਰੀਆਂ ਕਰਦੇ ਹੋਣ ਪਕੜੇ ਜਾਣਗੇ ਮਾਰ ਤੇ ਪੈਣੀ।
ਹੂੰ।
ਪਰ ਉਹਨਾਂ ਨੂੰ ਕੋਈ ਸ਼ਰਮ ਨੀ ਹੈਗੀ ਉਹਨਾਂ ਦੀ ਜ਼ਿੰਦਗੀ,
ਚਾਹੀਏ ਵਾਲੇ ਕੋ ਛੱਡਦੇ ਨੇ ਚਾਹੀਏ ਵਾਲੇ ਨੀ ਛੱਡਦੇ।
ਉ ਸੀਆਈ ਨੇ ਦੀ ਮਾਰ ਤੇ ਉਸ ਤੋਂ ਗੰਦੀ ਕੋਈ ਮਾਰ ਈ ਨੀ ਐ।
ਹਾਂ ਛੱਡਦੇ ਹੀ ਨੀ ਭੈਣਚੋ ਪਤਾ ਨੀ ਕੀ ਕਰਦੇ ਨੇ ਕੀ ਨੀ।
ਤੜਫਾ- ਤੜਫਾ ਕੇ ਮਾਰਦੇ ਨੇ ਤੜਫਾ- ਤੜਫਾ ਕੇ।
ਆਹ ਹੋ।
ਕਾਨੂੰਨ ਤੇ ਸੀ ਆਈ ਈ ਦਾ ਬੜਾ ਗੰਦਾ ਹੈਗਾ, ਜਿਹੜਾ ਉਹਨਾਂ ਦੇ ਹੱਥ ਫਸ ਗਿਆ ਨਾ ਇੱਕ ਵਾਰੀ। ਛੱਡਦੇ ਨੀ ਉਹਨੂੰ, ਐਸਾ ਟੋਰ- ਚਰ ਕਰਨਗੇ ਨਾ ਬੰਦਾ ਯਾਦ ਕਰੇਗਾ ਜ਼ਿੰਦਗੀ ਚ ਜਿੰਦਗੀ ਚੋਰੀ ਨੀ ਕਰੇਗਾ।
ਚੋਰੀ ਦੇ ਬਸ ਐਵੇਂ ਈ ਐ।
ਚੋਰੀਆਂ ਨਾਮ ਬੁਲਾ ਦਿੰਦੇ ਨੇ‌ ੳ। ਅਗਰ ਉਹਨਾਂ ਦੇ ਹੱਥ ਲੱਗ ਜੇ ਬੰਦਾ। ਹਜ ਆਰ ਐ ਸ ਐਸੇ ਹੁਣ ਤੇ ਪਤਾ ਕੀ ਐ ਓਨਲਾਈਨ ਹੀ ਇੰਨੇ ਸਕੈਮਰ ਆ ਗਏ ਨੇ ਹੁਣ ਲੋਕੀ ਓਨਲਾਈਨ ਈ। ਉਹ ਠੱਗੀਆਂ ਮਾਰ ਲੈਂਦੇ ਨੇ।
ਹਾਂ ਫੇਰ।
ਓਹੀ ਤੇ ਅੱਜ ਕੱਲ ਬੈਂਕ ਅਕਾਊਂਟ ਹੈ ਕੋਈ ਨਹੀਂ ਪੈਸੇ ਗੈਬ ਚਲੋ ਜੀ। ਐਸਾ- ਐਸਾ ਸਿਸਟਮ ਆ ਗਿਆ ਟੈਕਨੋਲੋਜੀ ਹੈਗੀ ਨਾ ਔਨਲਾਈਨ।
ਆਹੋ।
ਸਰਕਾਰ ਦੇ ਸਾਰੇ ਕੰਮ ਹੁੰਦੇ ਨੇ ਸਭ ਸਰਕਾਰ ਹੀ ਕਰਾਂਦੀ ਐ, ਲੋਕ- ਲੋਕਾਂ ਦੇ ਪੈਸੇ ਕਢਵਾਨੇ ਸਭ ਕੁਛ, ਹੂੰ ਕੋਈ ਚਜ ਦਾ ਕੰਮ ਨੀ ਹੈਗਾ ਮੋਦੀ ਦਾ।
ਹੂੰ ਯੇ ਦੇ।
ਓਹੀ ਤੇ ਗੱਲ ਹੈ ਨਾ ਭਾਜੀ, ਹੋਰ ਦੱਸੋ ਭਾਜੀ ਤੁਸੀਂ?
ਆ ਐ
ਚਲੋ ਠੀਕ ਹੈ ਭਾਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ।
ਠੀਕ ਆ ਭਾ ਜੀ ਸਤਿ ਸ੍ਰੀ ਅਕਾਲ।